ਸਸਰੀ ਕਾਲ ਜੀ।
ਸਸਰੀ ਕਾਲ ਜੀ।
ਕੀ ਹਾਲ ਹਾਂਜੀ, ਹਾਂਜੀ, ਹਾਂਜੀ ਆ ਰੀ ਐ ਜੀ ਹਾਂਜੀ‌।
ਠੀਕ ਐ ਜੀ, ਹੋਰ ਜੀ ਪਰਿਵਾਰ ਸਭ ਠੀਕ ਐ।
ਹਾਂਜੀ-ਹਾਂਜੀ, ਸਭ ਵਧੀਆ, ਸਭ ਠੀਕ-ਠਾਕ। ਤੁਹੀ ਦੱਸ।
ਹੋਰੀ ਜੀ ਕੀ ਕਰਦੇ, ਸਭ ਵਧੀਆ ਜੀ ਤੁਸੀਂ ਸੁਣਾਓ।
ਹਾਂਜੀ।
ਕੀ ਕਰਦੇ ਪਏ ਸੀਂ।
ਬਸ ਇਹੀ ਗੱਲਾਂ ਕਰਦੇ ਪਏ ਸੀ ਚੰਗੀਆਂ ਆਦਤਾਂ
ਅੱਛਾ-ਅੱਛਾ ਹਾਂ ਚੰਗੀ ਆਦਤਾਂ ਤੇ ਸਭ ਨੂੰ ਈਕਰਨੀ ਚਾਹੀਦੀਆਂ ਹੈਗੀ ਐਂ।
ਹਾਂ, ਨਹੀਂ ਚੰਗੀਆਂ ਹਾਦਤਾਂ ਬੱਚਿਆਂ ਨੂੰ ਦੱਸ ਰੇ ਸੀ। ਵੀ ਹਰ ਇੱਕ ਦੇ ਵਿੱਚ ਹੋਣੀ ਚਾਹੀਦੀ ਐ।
ਓਕੇ
ਹਾਂ ਕਿਉਂਕਿ ਬੱਚਿਆਂ ਨੂੰ ਜਿੱਦਾਂ ਅਸੀਂ ਸਿਖਾਵਾਂਗੇ, ਜਿਸ ਤਰ੍ਹਾਂ ਮੈਂ ਹੈਬਿਟ ਪਾਵਾਂਗੇ ਉਸੇ ਤਰ੍ਹਾਂ ਹੀ ਮਤਲਬ ਰਹਿਣਗੇ। ਜੇ ਭੈੜੀ ਸੰਗਤ ਚ ਰੱਖਾਂਗੇ, ਗਲਤ ਗੱਲਾਂ ਸਿਖਾਵਾਂਗੇ ਉਹਦਾ ਤਾਂ ਕੋਈ ਬੈਨੀਫਿਟ ਨਹੀਂ, ਹਨਾ ਉਹ ਤੇ ਫਿਰ ਬੱਚੇ ਵੀਗਰ ਵਿਗੜ ਜਾਂਦੇ ਨੇ, ਚੰਗੀਆਂ ਆਦਤਾਂ ਤਾਂ ਸਿਖਾਵਾਂਗੇ ਸਾਰੀ ਜ਼ਿੰਦਗੀ ਵਧੀਆ ਰਹੇਗੀ
ਹਾਂ ਚੰਗੀਆਂ ਆਦਤਾਂ ਇਨਸਾਨ ਦੀ ਪਹਿਚਾਣ ਹੁੰਦੀ ਏ। ਚੰਗੀਆਂ ਆਦਤਾਂ ਨਾਲ ਈ ਬੱਚਾ ਨੂੰ ਜੇਕਰ ਅਸੀਂ ਚੰਗੀਆਂ ਆਦਤਾਂ ਸਿਖਾਵਗੇ। ਬਾਹਰ ਜਾ ਕੇ ਅੱਛੀਆਂ -ਅੱਛੀਆਂ ਗੱਲਾਂ ਕਰੇਗਾ। ਅਗਰ ਅਸੀਂ ਗੰਦੀਆਂ ਮੰਨਦੀਆ ਗੱਲਾਂ ਸਿਖਾਵਾਂਗੇ ਤਾਂ ਉਹ ਬਾਹਰ ਜਾ ਕੇ ਉਸ ਤਰ੍ਹਾਂ ਹੀ ਗੱਲਾਂ ਕਰੇਗਾ।
ਹਾਂਜੀ ਹਾਂਜੀ ਨਹੀਂ ਮੈਂ ਤੇ ਇਹ ਹੀ ਇਹਨਾਂ ਨੂੰ ਕਹਿ ਰਹੀ ਸੀ ਕਿ ਚਲੋ ਟਾਈਮ ਨਾਲ ਚੰਗੀਆਂ ਆਦਤਾਂ ਵਿੱਚ ਇਹੀ ਸਭ ਕੁਝ ਹੁੰਦਾ ਟਾਈਮ ਨਾਲ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਕਸਰਤ ਕਰੋ ਤੇ ਸਮੇ ਦੀ ਕਦਰ- ਕਦਰ ਕਰੋ ਸਾਫ਼ -ਸਫ ਸਫਾਈ ਰੱਖੋ ਆਪਣੇ ਆਪ ਚ ਵੀ ਏਦਾਂ ਸਾਫ਼ ਸਫ਼ਾਈ ਰੱਖੋਗੇ ਤੇ ਬਿਮਾਰੀ ਦੂਰ ਰਹਿਣਗੀਆਂ ਚੰਗਾ ਬੋਲ ਬੋਲੋ ਸਭ ਨਾਲ ਮਾਨ ਸਤਿਕਾਰ ਕਰੋ। ਵੱਡਿਆਂ ਦਾ ਆਦਰ ਸਤਿਕਾਰ ਕਰੋ। ਹਾਂਜੀ ਮੈਂ ਤੇ ਇਹੀ ਸਮਝਾ ਰਹੀ ਸੀ। ਬਈ ਜੀ ਇਹ ਸਭ ਕੁਛ ਗੁਣ ਹੋਣਗੇ। ਤੇ ਮਤਲਬ ਸਾਰੀ ਜ਼ਿੰਦਗੀ ਵਧੀਆ ਹੀ ਰਹੇਗੀ। ਬੱਚਾ ਕਦੇ ਵੀ ਬਿਨੇ ਕਹਿਣੇ ਤੋਂ ਨਹੀਂ ਜਾਵੇਗਾ।
ਹਾਂਜੀ ਹਾਂਜੀ ਦੇਖੋ। ਸਮੇ ਦੀ ਜਿਹੜੀ ਦੇਖੋ ਜਿਹੜਾ ਸਮੇਂ ਦੀ ਕਦਰ ਕਰਦਾ ਨਾ ਉਹ ਕਦੇ ਪਛਤਾਉਂਦਾ ਨਹੀਂ। ਸਮੇਂ ਦੀ ਕਦਰ ਨਾਲ ਸਮੇਂ ਦੇ ਨਾਲ ਚੱਲੇਗਾ ਨਾ ਇਹ ਕਦੇ ਪਿੱਛੇ ਨੀ ਰਹੇਗਾ ਜ਼ਿੰਦਗੀ ਚ ਦੇਖੋ। ਹਮੇਸ਼ਾ ਜ਼ਿੰਦਗੀ ਚ ਅੱਗੇ ਨਿਕਲੇ ਗਾ ਅਗਰ ਨੂੰ ਸੀਰੀਅਸ ਲੈ ਕੇ ਪੜੇਗਾ। ਹਮੇਸ਼ਾ ਉਹ ਵੱਡੇ ਹੋ ਕੇ ਕੁਛ ਬਣੇਗਾ- ਬਣੇਗਾ। ਜਿਹੜਾ ਪੜ੍ਹਾਈ ਚ ਨਹੀਂ ਮਤਲਬ ਉਹ ਸੀਰੀਅਸ ਨਹੀਂ ਲੈਗਾ ਨਾ ਬਿਲਕੁਲ ਬੱਚਿਆ ਦਾ ਕਦੇ ਵੱਡੇ ਹੋ ਕੇ ਅੱਛਾ ਬੱਚਾ ਬੱਚਾ ਨਹੀ ਬਣ ਪਾਏਗਾ। ਹਮੇਸ਼ਾ ਉਹਦੇ ਅੱਗੇ ਪੈੜੀਆਂ ਆਦਤਾਂ ਹੀ ਰਹਿਣ ਰਹਿਣਗੀਆਂ ਭੈੜੇ-ਭੈੜੇ ਕੰਮ ਹੀ ਕਰਦੇ।
ਕੋਈ ਨਾ ਬੁਰੀ ਸੰਗਤ ਹੋ ਗਈ ਨਾ ਬੁਰੀ ਸੰਗਤ ਚ ਉਹਨੇ ਜੋ ਕੁਛ ਆਪਣੇ ਆਪ ਨੂੰ ਆਪਣੇ ਵਿੱਚ ਕੈਚ ਕਰ ਲਿਆ। ਬਸ ਉਹ ਸਾਰੀ ਉਮਰ ਉਹੀ ਹੀ ਚੀਜ਼ ਚੱਲਦੀ ਰਹਿੰਦੀ ਹੈ। ਜ ਸ਼ੁਰੂ ਤੋਂ ਬੱਚਿਆਂ ਨੂੰ ਆਦਤ ਜਿਸ ਤਰ੍ਹਾਂ ਦੀ ਪਾਵਾਂਗੇ ਉਸੇ ਤਰ੍ਹਾਂ ਦੇ ਹੀ ਰਹੇਗਾ।
ਬਿਲਕੁਲ ਬਿਲਕੁਲ ਬੱਚੇ ਵੀ ਇਸ ਤਰ੍ਹਾਂ ਚੇ ਬੱਚੇ ਵੀ ਦੇਖ ਕੇ ਨੇ ਜਮਾਂ ਸਫਾਈ ਦੇ ਵਿੱਚ ਬਹਿਣਾ। ਮ ਮਤ ਅਗਰ ਮਾਂ ਪਿਉ ਇਹ ਸਭ ਬੰਦਾ ਹੈ ਤੇ ਬੰਦਾ ਹੀ ਰਹਿਣ
ਹਾਂ ਹਾਂਜੀ -ਹਾਂਜੀ ਬਿਲਕੁਲ -ਬਿਲਕੁਲ ਸਹੀ ਗੱਲ ਹੈ। ਮੈਂ ਤੇ ਆਪ ਕਹਿੰਦੀ ਪਈ ਕਿ ਆਪਣੇ ਪੈਸੇ ਚਲੋ ਆਪਣੇ ਪੈਸੇ ਪੈਸ ਜਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖੋ ਤੁਸੀਂ ਬੱਚੇ ਪੈਸੇ ਕਿੰਨੇ ਖਾ ਰਹੇ ਨੇ। ਕਿੰਨੇ -ਕਿੰਨੇ ਪੈਸੇ ਵੇਸਟ ਕਰਨ ਦੇ ਨੇ ਹਾਂਜੀ ਤੇ ਪਰ ਓਹੀ ਨਾ ਜੇ ਹੁਣ ਓ ਜੈਦਾ ਪੈਸੇ ਖਾ ਰਏ ਨੇ ਤੋ ਵਿਗੜ ਦੇ ਪਏ ਜੈਦਾ ਬੱਚੇ।
ਓਹੀ ਨਾ ਬੱਚਿਆਂ ਨੂੰ ਏ ਸਿਖਾਨਾ ਚਾਈਦਾ ਕਿ ਚਲੋ ਪੈਸੇ ਖਰਚੋ ਪਰ ਲਿਮਿਟ ਨਾਲ ਖਰ ਚੋਂ ਓਨੂੰ ਸੇਵਿੰਗ ਕਰਨਾ ਵੀ ਸਿੱਖੋ। ਕਿਉਂਕਿ ਆੱਜ ਸੇਵਿੰਗ ਕਰਨਗੇ ਨਾ ਓ ਕੱਲ ਨੂੰ ਅਪਨੀ ਪੜਾਈ ਦਾ ਖਰਚਾ ਪੂਰਾ ਕੱਢ ਪਾਣਗੇ।
ਹਾਂ ਬਿਲਕੁਲ-ਬਿਲਕੁਲ ਜੈਸੇ ਆੱਜ ਅਸੀਂ ਅਪਨੇ ਬੱਚਿਆਂ ਨੂੰ ਜੈਦਾ ਪੈਸੇ ਦੇ ਕੇ ਖਰਚਾਵਾਂਗੇ ਕੱਲ ਨੂੰ ਫਿਰ ਅੱਗੋ ਹੋਰ ਕੈਣਗੇ ਵੀ ਹੋਰ ਚਾਈਦੇ ਸਾਨੂੰ ਪੈਸੇ। ਅਪਨੀ ਲਿਮਟ ਵਿੱਚ ਰੱਖੋ। ਘੱਟ ਤੋਂ ਘੱਟ ਪੈਸੇ ਦੋ ਵੀ ਆਪਨੀ ਲਿਮਟ ਚ। ਅਪਨੇ ਕੈਣੇ ਚ ਰਵੇ ਬੱਚਾ। ਏਹੀ ਈ ਮਤਲਬ ਚੰਗੀਆਂ ਆਦਤਾਂ ਵਾ ਏਨੂੰ ਵੀ ਆਪ ਆਪਸ ਚ ਵਿੱਚ ਰੈ ਲਵਾਂ।
ਛੋਟੇ ਬੱਚੇ ਸੜਕ ਪਾਰ ਅਗਰ ਮੌਸਮੀ ਰੋਟੀ ਖਾਵਾਂਗੇ ਰੋਟੀ
ਆਂਜੀ। ਬਸ ਹਾਂਜੀ ਚੰਗਾ ਮੈਂ ਤੇ ਆ, ਆਪ ਏ ਕੈਨੀ ਚੰਗਾ ਸੋਚਣ। ਚੰਗਾ ਸੋਚਣ ਦੀ ਆਦਤ ਮਤਲਬ ਜਿਨ ਹਾਂਜੀ-ਹਾਂਜੀ। ਜੇ ਅਸੀਂ ਚੰਗਾ ਸੋਚਾਂਗੇ, ਜ਼ਿੰਦਗੀ ਵੀ ਪੋਜ਼ਟਿਵ ਹੋ ਜਾਂਦੀ ਐ।
ਹਾਂਜੀ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਬੱਚੇ ਦੇ ਕੋਲ ਬੈਠ ਕੇ ਕਰਦੈ, ਕਰਦੈ ਬੱਚਾ ਵੀ ਉਮੀਦਾ ਹੀ ਚੁੱਕੇਗਾ। ਕਿਉਂਕਿ ਵੀਰ ਜੀ ਅਪਨੇ ਪੇਰੇਂਟਸ ਕੋ ਬੇਟੇ ਕੋ ਪੇਡ ਸਸਤਾ ਕਰਦੈ ਤੇ ਅਸੀਂ ਐਹੀ ਚਾਓਂਦੇ ਕਿ ਬੱਚੇ ਨੂੰ ਚੰਗੀ ਆਦਤ ਪਾਓ, ਮਾਂ-ਪਿਓ ਅੱਛੇ ਕਰਮ ਕਰਨ। ਅੱਛੀਆਂ ਚੰਗੀਆਂ ਗੱਲਾਂ ਕਰਨ ਬੱਚਿਆਂ ਨੂੰ ਵੀ ਕੁਛ ਸਿੱਖੇ।
ਬਿਲਕੁਲ, ਬਿਲਕੁਲ, ਬਿਲਕੁਲ ਸਈ ਕੈ ਰਏ ਤੁਸੀਂ ਬੱਚਿਆਂ ਨੂੰ ਅਪਨੇ ਗੁੱਸੇ ਤੇ ਕਾਬੂ ਹੋਣਾ ਚਾਈਦਾ ਹੈਗਾ ਐ ਵੀ
ਹਾਂਜੀ-ਹਾਂਜੀ। ਹਾਂ ਕਦਰ ਘੱਟ, ਵੀ ਮਤਲਬ ਕਿਸੇ ਨਾਲ ਝਗੜੇ ਨਾ ਕਰੇ ਬਿਲਕੁਲ ਵੀ ਖਾਮੋਸ਼ ਅਪਨੇ ਈ ਚੀ ਰਵੇ ਮਤਲਬ, ਮਤਲਬ ਆਪਨੇ ਮਤਲਬ ਆਪਨੀ-ਆਪਨੀ ਜੋ ਓਦੀ ਲਾਈਫ ਚ ਓਦੇ ਵਿੱਚ ਮਸਤ ਰਵੇ ਕਿਸੇ ਦੀ ਦਾਈਫ ਦੇ ਵਿੱਚ ਇੰਟਰਫੇਅਰ ਨਾ ਕਰੇ ਕਿਸੇ ਦੀ
ਬਸ-ਬਸ, ਐਵੀ ਐਭੀ ਹੀ ਮਤਲਬ ਘਰਦਿਆਂ ਤੋਂ ਈ ਬੱਚਾ ਸਿੱਖਦਾ ਹੈਗਾ ਵਾ।
ਹਾਂਜੀ-ਹਾਂਜੀ ਏ ਤੇ ਹੈ ਵੀ ਹੈ ਜੋ ਸਿੱਖਦਾ ਬੱਚਾ ਘਰ ਤੋਂ ਸਿੱਖਦਾ। ਤੁਆਨੂੰ ਪਤਾ ਐ ਬੱਚੇ ਦਾ ਪੈਲਾਂ ਸਕੂਲ ਹੀ ਘਰ ਹੁੰਦਾ, ਜੋ ਘਰ ਚ ਸਿੱਖਦਾ ਐ ਓਹੀ ਬਾਰ ਜਾਂ ਕੇ ਕਰਦੈ, ਦੂਜਾ ਸਕੂਲ ਓਦਾ ਜੇੜਾ ਓ ਪੜਨ ਜਾੰਦੈ।
ਹਾਂਜੀ, ਕਿਉਂਕਿ ਆੱਜ-ਕੱਲ ਦੀ ਤਾਂ ਵੇਖੋ ਨਾ ਹੂੰ, ਐਵੀ ਗੱਲ ਲੈ ਕੇ ਚਲੋ ਮੋਬਾਇਲ ਵੀ ਲੋ ਬੱਚੇ ਕਿੰਨਾ ਦੇਖਦੇ ਪਏ ਨੇ ਆੱਜ-ਕੱਲ।
ਬਿਲਕੁਲ ਜੀ ਬੱਚੇ ਛੱਡਦੇ ਈ ਨੀ ਮੁ
ਹਾਂ ਸਾਰਾ ਸਾਰਾ ਦਿਨ ਮੋਬਾਇਲ ਫੜੀ ਰੱਖਦੇ ਨੇ ਐਮੀ ਵੀ ਮਤਲਬ ਚੰਗੀ ਆਦਤ ਤੇ ਹੈ ਨੀ ਐ। ਐਵੀ ਮਾਂ-ਪਿਓ ਦੱਸਣ ਬੱਚਿਆਂ ਨੂੰ ਕਿ ਹਾਂ ਕਿ ਮੋਬਾਇਲ ਦੇਖਣਾ ਚੰਗੀ ਆਦਤ ਨੀ ਹੇਗੀ। ਬਈ ਆਪਣੇ ਤੁਸੀਂ ਹਾਂ ਆਪਣੇ ਤੁਸੀਂ ਬਾਹਰ ਖੇਲੋ ਮੋਬਾਈਲ ਘੱਟ ਤੋਂ ਘੱਟ ਯੂਜ ਕਰੋ। ਮਤਲਬ ਬੱਚਿਆਂ ਨੂੰ ਤਾਂ ਵਸੇ ਵੀ ਯੂਜ ਹੀ ਨੀ ਕਰਨਾ ਚਾਹੀਦਾ। ਆਪਣੇ ਮਤਲਬ ਖੇਡਾਂ ਖੇਡ ਹਾਂਜੀ ਆਪਣੀਆਂ ਖੇਡਾਂ ਖੇਡਣ ਬਿਲਕੁਲ-ਬਿਲਕੁਲ ਆਪਣੀਆ ਖੇਡਾਂ
ਬੱਚਾ ਫੋਨਾਂ ਦੇ ਵਿੱਚ ਹਾਂਜੀ ਫੋਨਾ ਦੇ ਵਿੱਚ ਕਿੰਨਾ ਕੁਝ ਸਿੱਖ ਜਾਂਦਾ। ਜੋ ਬਸ ਬੈਰਾ ਪੰਦਰਾਂ ਸੋਲਾ ਸਾਲਾ ਚ ਕਿਤਾਬ ਸੀ ਨਾ ਅੱਜ-ਕੱਲ੍ਹ ਤਾਂ ਬੱਚਾ ਛੇ, ਸੱਤ ਵਿੱਚ ਛੇ, ਸੱਤ ਸਾਲ ਦੇ ਵਿੱਚ ਕਈ ਚੀਜ਼ਾਂ ਸਿੱਖ ਜਾਂਦਾ ਇਸ ਤਰਾ ਸੀਆਂ ਚੀਜ਼ਾਂ ਵੀ ਸਿੱਖਣ ਮਿਲਦੀਆਂ ਮੋਡ ਤੇ ਜੇ
ਕਰੇਗਾ ਤੇਈ ਨਾ ਜੋ ਗੇਮਾਂ ਖੇਲੇ ਗਾ ਇਹ ਵੀ ਫੇਰ ਗ਼ਲਤ ਗੱਲ ਹੋ ਜਾਏਗੀ ਨਾ ਆਪਣੇ ਚਲੋ ਮੋਬਾਇਲ ਨੂੰ ਘੱਟ ਤੇ ਘੱਟ ਯੂਸ ਕਰੋ ਆਪਣੇ ਬਾਹਰ ਖੇਲੋ ਯਾਰ ਦੋਸਤਾਂ ਨਾਲ ਬੀ ਆਪਣੇ ਪਰਿਵਾਰ ਨਾਲ ਬੈਠੋ, ਖਲੋਵੋ ਆਪਣੇ ਸਾਨੂੰ ਪਰਿਵਾਰ ਤੋਂ ਵੀ ਕਿੰਨਾ ਕੁੱਝ ਸਿੱਖਣ ਨੂੰ ਮਿਲਦਾ ਹੈਗੈ।
ਬਿਲਕੁਲ-ਬਿਲਕੁਲ ਜਾਣਾ ਵੀ ਕਠਿਆ ਦਾ ਬੱਚਾ ਕਿੰਨਾ ਕੁ ਸਿੱਖ ਉਹਦੇ ਵਿਚੋਂ ਦੀ
ਜ ਅਸੀਂ ਜਲਦੀ ਰਾਤੀ ਫੋਨ ਦੇਖ ਕੇ ਹੀ ਬੱਚਿਆਂ ਨੂੰ ਸੋਣਾ ਚਾਹੀਦਾ ਕਈ ਬੱਚੇ ਰਾਤ ਨੂੰ ਫੋਨ ਦੇਖ ਕੇ ਹੀ ਸੌਦੇ ਨੇ ਗੇਮ ਖੇਡ ਕੇ, ਪਰ ਜਲਦੀ ਜਲਦੀ ਸੌਵਾਗੇ ਤੇ ਜਲਦੀ ਉੱਠਾਂਗੇ ਹਾਂਜੀ।
ਅੱਜ ਕੱਲ ਮੋਸਟਲੀ ਕਿਸ ਤਰ੍ਹਾਂ ਹੁੰ ਮਾਂ ਪਿੳ ਉ ਇਹ ਫੇਰ ਕਿਵੇਂ ਪੜ੍ਹਾਈ ਕਰੇ, ਸਵੇਰੇ ਕਿਵੇਂ ੳਠੇ ਗਾ ਜਲਦੀ। ਅਗਰ ਥੋੜ੍ਹੀ ਦੇਰ ਚ ਜਲਦੀ ਤੋਂ ਜਲਦੀ ਸੋਵਾਗੇ ਤਾਂ ਜਲਦੀ ਤੋਂ ਜਲਦੀ ਸਵੇਰੇ ਉੱਠਾਗੇ।
ਹਾਂਜੀ-ਹਾਂਜੀ, ਉਹੀ ਨਾ ਚਲੋ ਆਪਣਾ
ਹਾਂਜੀ ਜਲਦੀ ਸੋਵਾਗੇ
ਹਾਂਜੀ ਕਿਉਂਕਿ ਹਾਂ ਨਹੀਂ ਇਹ ਚੰਗੀਆਂ ਆਦਤਾਂ ਤਾਂ ਬੱਚਿਆਂ ਵਿੱਚ ਹੋਣਿਆ ਚਾਹੀਦੀਆਂ। ਬੱਚੇ ਨੂੰ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਆਪ ਤੇ ਨਿਰਭਰ ਹੋਵੇ। ਵੀ ਹਾਂ ਮੈਂ ਕੰਮ ਕਰ ਸਕਦਾ ਹੈਗਾ, ਮੈਨੂੰ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਹੈਗਾ। ਕਈ ਬੱਚੇ, ਕਈ ਬੱਚੇ ਕਿਸੇ ਦੇ ਡਿਪੈਂਡ ਹੋ ਜਾਂਦੇ ਨੇ। ਉਹ ਵੀ ਗਲਤ ਚੀਜ਼ ਹੈਗੀ ਐ ਹਾਂ ਆਪਣੇ ਆਪ ਤੇ ਨਿਰਭਰ ਰਹਿਣ
ਬੱਚਿਆ ਨੂੰ ਆਪਣਾ ਕੰਮ ਖ਼ੁਦ ਕਰਣਾ ਚਾਹੀਦਾ ਹੈ। ਕੰਮ ਮ ਸਮੇਂ ਸਿਰ ਪਵੇ ਚੰਗੇ ਹ ਕੰਮ ਮ ਅਜ ਦਾ ਤਾਂ ਕੰਮ ਕਾਲਟ ਨਾ ਪ
ਹਾਂਜੀ-ਹਾਂਜੀ।
ਕਿਉੰਕਿ ਕਦੇ-ਕਦੇ ਬੱਚੇ ਕ ਦਾ ਕੰਮ ਅਗਰ ਕੰਮ ਕੱਲ ਤੇ ਕੀਤਾ ਨਾ ਉਹ ਕੀ ਕੰਮ ਤੇ ਸੁਟਾ ਗੇ ਤੇ ਕਦੀ ਕੰਮ ਪੈਰਾ ਨਹੀ ਹੋੲਏ ਗਾ। ਬ ਮ
ਬਿਲਕੁਲ ਸਹੀ ਕਹਿ ਰਹੇ ਤੁਸੀਂ।
ਅੱਜ ਕਰੋ ਕੱਲ ਨੀ ਅੱਜ ਕਰੇ ਕੰਮ ਕਿਸੇ ਦੇ ਚ ਡਿਪੈਂਡ ਨਾ ਅਸੀਂ ਫਿਰ ਏਹੀ ਕਹਿੰਦੇ ਸੀ ਮਾਂ- ਪਿਉ ਤੇ ਵੀ ਡਿਪੈਂਡ ਕਰੇਗਾ, ਅਗਰ ਛੋਟਾ ਵੈ ਠੀਕ ਐ, ਅਗਰ ਤੁਸੀ ਤੁਸੀ ਅੱਗੇ ਤੋਂ ਬਾਹਰੋਂ ਆਏ ਹੋ, ਤੁਸੀਂ ਬਾਹਰੋਂ ਆਏ ਕੁਛ ਨਹੀਂ ਖਾਲੀ ਸਾਲ ਪ ਹੱਥ ਬੌਛ ਕਰਦਾ ਹਥ
ਬਿਲਕੁਲ-ਬਿਲਕੁਲ ਐ
ਪਾਏ ਉਹ ਤੁਸੀਂ ਜਾ ਪਾ ਚੁੰਨੀਆਂ ਸਕ ਤੇ ਬੰਦਾ ਕੁਝ ਕਰਨ
ਤੇ ਚੰਗੀ ਪਰਵਿਸ਼ ਦੇਣੀ, ਚੰਗੀਆਂ ਆਦਤਾਂ ਦੇਣੀਆਂ ਚੰਗਾ ਸਮਝਾਣਾ, ਚੰਗਾ ਸੋਚਣਾ, ਐ ਤੇ ਮਾਪ ਪਿਆ ਦੇ ਹੱਥ ਵਿੱਚ ਹੈਗਾ। ਹਾਂਜੀ, ਜੇ ਅਸੀਂ ਚੰਗੀਆਂ ਆਦਤਾਂ ਪਾ ਦਾਂ ਗੇ ਸਾਰ ਸਾਰੀ ਜ਼ਿੰਦਗੀ ਮੈਂ ਕਹਿੰਦੀ ਬਹੁਤ ਵਧੀਆ ਰਹੇਗੀ, ਬੱਚਾ ਆਪਣੇ ਕਹਿਣੇ ਚ ਹੀ ਚੱਲੇਗਾ, ਨਹੀਂ ਤੇ ਅ ਬੁਰੀਆਂ ਆਦਤਾਂ ਹੋਣਗੀਆਂ ਆਪਣੇ ਆਪ ਹੀ ਬੱਚਾ ਅਲਗ-ਅਲਗ ਅਲ ਹਾਂ, ਆਪਣੇ ਹਾਂ। ਆਪਣੇ- ਆਪਣੇ ਖੁ ਆਪਣੇ ਆਪ ਖੁਦ ਸੋਚਣਾ ਚਾਲੂ ਕਰ ਦਿੰਦਾ, ਮੈਂ ਐਂ ਕਰਾਂਗਾ ਤੇ ਘਰਦਿਆਂ ਨੂੰ ਸਮਝਣਾ ਪਰਿਵਾਰ ਨੂੰ ਜਰੂਰੀ ਸਮਝਣਾ ਨੀ, ਜ਼ਰੂਰੀ ਸਮਝਦੇ ਗੇ ਬੱਚੇ।
ਕੀ ਤੁਹਾਨੂੰ ਪਤਾ ਬੱਚਿਆਂ ਲਈ ਦੁਨੀਆਂ ਚ ਜਲਦੀ ਕਿਆ ਕੁਛ ਅਗਰ ਸਾਮਣੇ ਕੋਈ ਬੰਦਾ ਆਂਦਾ ਤੇ ਨਹੀਂ ਉ ਇਹੋਸ਼ ਮੈਂ ਬੱਚੇ ਪੁੱਛਣ ਗਈ, ਹੈਂ। ਇਸ ਬੱਚੇ ਨੂੰ ਸਿਖਾਈ ਜਾਵੇ, ਚਾਹੀਦੀ ਖੁਸ਼ੀ ਏ ਨ ਬਹੁਤ ਛੋਟਾ ਹੋ ਬੱਚੇ ਵੀ ਜਦੋਂ ਅਸੀੇ ਸ ਇਸ ਲਈ ਸਰਕਾਰ ਬੜੇ ਧਮਾਕੇ ਕਰ ਰਹੀ ਐ, ਚਲੋ ਜੀ, ਬੜਾ ਅੱਛਾ ਲਗਾ ਤੁਹਾਡੇ ਨਾਲ ਗੱਲ ਕਰਕੇ, ਸਾਸਰੀ ਕਾਲ।
ਕਾਲ ਜੀ। ਹਾਂਜੀ।